'ਸਤਿ ਸ੍ਰੀ ਅਕਾਲ ਜੀ' ਹੋਰ ਕਿੱਦਾਂ,
ਬਸ ਵਧੀਆ ਵਧੀਆ ਆਪ ਸੁਣਾਓ ਹੋਰ ਕਿਵੇਂ ਹੋ ਘਰ ਪਰਿਵਾਰ ਸਾਰੇ ਕਿਵੇਂ ਹੈਲੋ ਜੀ,
ਬਸ ਸਭ, ਵਧੀਆ ਕਿਆ ਆਪ ਸੁਣਾਓ ਆਪ ਦੇ ਘਰ
ਹਾਂਜੀ ਬਸ ਵਧੀਆ ਵਧੀਆ ਹੋਰ ਕੀ ਕਰ ਰਹੇ ਸੀ,
ਖਾਣੇ ਆ
ਹਾਂਜੀ, ਬਸ ਮੈਂ ਇਹੀ ਕਹਿ ਰਹੀ ਸੀ ਅੱਜ ਕੱਲ ਕਿੰਨਾ ਪੋਲਿਊਸ਼ਨ ਵਗੈਰਾ ਹੋ ਗਿਆ ਹਨਾ। ਸਵੇਰ ਸਵੇਰੇ ਵੀ ਇੰਨਾ ਪੋਲਿਊਸ਼ਨ ਹੋ ਜਾਂਦਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹੀ ਹੈ,
ਪੋਲਿਊਸ਼ਨ, ਮੈਂ ਤੁਸੀਂ ਮੰਨੋਗੇ, ਮੈਨੂੰ ਤੇ ਮੈਨੂੰ ਤੇ ਸਾਇਨਸ ਦੀ ਦਿੱਕਤ ਹੈ ਥੋੜੀ ਜਿਹੀ ਮੈਂ ਤਾਂ ਬਾਹਰ ਨਿਕਲਣ ਤੋਂ ਕੋਈ ਪੋਲਿਊਸ਼ਨ ਸਮਝ ਲੋੋ ਮੇਰੇ ਤਾਂ ਘਰ ਤੋਂ ਬਾਹਰ ਨਿਕਲਦੇ ਪੋਲਿਊਸ਼ਨ ਸ਼ੁਰੂ ਹੈ, ਇੰਨੀ ਮੈਨੂੰ ਦਿੱਕਤ ਇੰਨਾ ਬੁਰਾ, ਮੈਂ ਮਾਸਕ ਤੋਂ ਬਿਨਾਂ ਮੈਂ ਬਾਹਰ ਨਹੀ ਜਾ ਸਕਦੀ, ਜਦ ਤੱਕ ਮਾਸਕ ਨਹੀਂ ਹੋਵੇਗਾ ਤਦ ਤੱਕ ਮੈਂ ਬਾਹਰ ਨਹੀਂ ਜਾ ਸਕਦੀ, ਮੈਨੂੰ ਇੰਨੀ ਬੁਰੀ ਤਰ੍ਹਾਂ ਨਾ ਮੈਨੂੰ ਕੋਲਡ ਹੋ ਜਾਂਦਾ ਹੈ, ਔਰ ਗਲਾ ਖ਼ਰਾਬ ਹੋ ਜਾਂਦਾ ਹੈ, ਸਿਰਫ ਪੋਲਿਊਸ਼ਨ ਨਾਲ
ਹਰ ਚੀਜ਼ ਪੋਲਿਊਸ਼ਨ ਦੇ ਬਸ ਬਿਮਾਰੀਆਂ ਦੇਖਲੋ ਇੱਕ ਤੋਂ ਇੱਕ ਪੋਲਿਊਸ਼ਨ ਨਾਲ ਹੀ ਹੋ ਰਹੀਆਂ,
ਹਾਂਜੀ ਹਾਂਜੀ, ਅਸੀਂ ਦੇਖੋ ਨਾ ਹੁਣ, ਜਿਵੇਂ ਅੱਜ ਕੱਲ ਇੱਕ ਫੈਮਲੀ ਚ ਪੰਜ ਬੰਦੇ ਹੈਗੇ ਹੈ ਪੰਜ ਆਫਿਸ ਜਾ ਰਹਾ ਇੱਕ ਉਹ ਤੇ ਉਹ ਵੀ ਵੱਖਰੀ ਵੱਖਰੀ ਗੱਡੀਆਂ ਜਾ ਰਹੇ ਹੈ ਇੱਕੋ ਗੱਡੀ ਜਾ ਹੀ ਨੀ ਰਹੇ ਹੈ, ਇੱਕ ਪੋਲਿਊਸ਼ਨ ਹੋ ਗਿਆ ਇੱਕ ਉਹ ਟਰੈਫਿਕ ਹੋ ਗਿਆ।
ਟਰੈਫਿਕ ਹੋ ਗਿਆ ਜਦ ਕਿ ਸਰਕਾਰ ਨੇ ਬੋਲਿਆ, ਕੀ ਬਾਈ ਇੱਕ ਗੱਡੀ ਹੋਣੀ ਚਾਹੀਦੀ ਹੈ ਘਰ ਦੇ ਅੰਦਰ, ਇੱਕ ਗੱਡੀ ਚਲੇ ਜਾਉ ਨਾ ਯਾਰ ਤੁਸੀਂ ਸਾਰਿਆਂ ਨੇ ਜਾਣਾ ਵੀ ਇੱਥੇ, ਇੱਕ ਗੱਡੀ ਚ, ਜਿੱਥੇ-ਜਿੱਥੇ ਜਿਹਦਾ ਠਿਕਾਣਾ ਉੱਥੇ ਉਤਰਦੇ ਜਾਓ।
ਹਾਂਜੀ,
ਪੰਜ ਬੰਦੇ ਹੋ ਤੁਸੀਂ ਦਸ ਬੰਦੇ ਹੋ ਘਰ ਦੇ ਤੇ ਦਸ ਬੰਦੇ ਰੋਡ ਤੇ ਤੁਸੀਂ ਗੱਡੀਆਂ ਲੈ ਕੇ ਉਤਰੋਗੇ ਤੇ ਜ਼ਹਿਰ ਤਾਂ ਫੈਲੇਗਾ ਹੀ ਫਿਰ ਪੋਲਿਊਸ਼ਨ ਦਾ
ਜੀ ਬਿਲਕੁਲ ਹਰ ਘਰ ਚ ਕੀ ਹੈ ਜੀ। ਹਰ ਘਰ ਦੇ ਤੀ
ਏ-ਸੀਆਂ ਨੇ ਇੰਨਾ ਦਿਮਾਗ ਖ਼ਰਾਬ ਕੀਤਾ ਹੋਇਆ ਤਾਂ ਹੀ ਇੰਨਾ ਪੋਲਿਊਸ਼ਨ ਹੈ, ਤਾਂ ਹੀ ਇੰਨੀ ਗਰਮੀ ਐ। ਨਹੀਂ ਤਾਂ ਪਹਿਲੇ ਵੀ ਤੇ ਲੋਕੀ ਰਹਿੰਦੇ ਸੀ, ਨਾ ਇੰਨਾ ਪੋਲਿਊਸ਼ਨ ਸੀ, ਨਾ ਕਿਸੇ ਨੂੰ ਮੂੰਹ ਟੱਕਣ ਦੀ ਜ਼ਰੂਰਤ ਪੈਂਦੀ ਸੀ, ਹੁਣ ਤੇ ਮਾਸਕ ਤੋਂ ਬਿਨਾਂ ਕੋਈ ਜਾ ਹੀ ਨਹੀ ਬਣਦਾ, ਕੋਈ ਬਿਮਾਰੀ ਨਹੀਂ ਸੀ ਹੁਣ ਤੇ ਘਰ-ਘਰ ਹੀ ਛੋਟੇ- ਛੋਟੇ ਬੱਚਿਆਂ ਨੂੰ ਦੇਖ ਲਓ। ਸਾਡੇ ਬੱਚਿਆਂ ਦਾ ਖੁਦ ਦਾ ਇਹ ਹਾਲ ਆ, ਬਾਹਰ ਨਿਕਲਦੇ ਇਹਨਾਂ ਨੂੰ ਖਾਂਸੀ ਜ਼ੁਕਾਮ ਸ਼ੁਰੂ
ਹਾਂਜੀ-ਹਾਂਜੀ, ਇਹੀ ਹਾਲ ਹੈ।
ਹਾਂਜੀ।
ਹੈ ਹੀ ਮੈਂ ਹੀ ਦੇਖੋ ਨਾ ਗੌਰਮੈਂਟ ਕਿੰਨਾ ਕਹਿ ਜਦਕਿ ਪਬਲਿਕ ਟ੍ਰਾਂਸਪੋਰਟ ਯੂਜ ਕਰੋ ਹਨਾ, ਜਿਵੇਂ ਬੱਸਾਂ, ਆਟੋ ਆ, ਈ ਰਿਕਸ਼ਾ ਆ ਆਪਣੀ ਗੱਡੀਆਂ ਆਂ ਘੱਟ ਕਰੋ। ਕਿਉਂਕਿ ਜਿੱਥੇ ਬੰਦੇ ਨੇ ਇੱਕ ਘੰਟੇ ਚ ਪਹੁੰਚੇ ਤਾਂ ਬੰਦੇ ਨੂੰ ਦੋ ਢਾਈੇ ਘੰਟੇ ਲੱਗ ਜਾਂਦੇ ਪੁ
ਬਾਸ ਬਾਸ ਬਾਸ ਆਈ ਘਾਟਾ
ਬਿਲਕੁਲ! ਐ ਈ ਦੇਖਲੋ ਭਾਵੇਂ ਅਸੀਂ ਕਿਉਂ ਨਾ ਹੋਈਏ, ਅਸੀ ਦੱਸ ਮਿੰਟ ਦਾ ਤੁਹਾਡਾ ਰਾਹ ਹੋ, ਅਸੀਂ ਕਹਾਂਗੇ ਬਾਈ ਗੱਡੀ ਕੱਢ ਸਾਡੇ ਕੋਲ ਨਹੀ ਤੁਰੀਆ ਜਾਂਦਾ। ਬਸ ਸਾਡੇ ਗੋਡੇ ਪੀੜ ਹੈ। ਸਾਡੇ ਇਹ ਪੀੜ ਐ
ਗੱਡੋ ਹੋ ਨ ਆ ਲੋਕਾਂ ਦਾ ਹਰ ਚੀਜ਼ ਜਰਾ ਜੀ ਕੰਮ ਵਾਸਤੇ ਸਕੂਟੀ ਕੱਢ ਲੋ ਜਿਰਾ ਜਿਹਾ ਕੰਮ ਵਾਸਤੇ ਗੱਡੀ ਕੱਢ ਲੋ, ਪੈਦਲ ਚੱਲਣਾ ਚਾਹੀਦਾ। ਹੈਲੋ ਪੈਦਲ ਚੱਲਣਾ ਚਾਹੀਦਾ ਹੈ। ਥੋੜਾ ਬੰਦਾ ਪੈਦਲ ਵੀ ਚੱਲੇ। ਥੋੜਾ ਸਿਹਤ ਵੀ ਠੀਕ ਰਹਿੰਦੀ ਐ। ਪਰ ਬਿਲਕੁਲ ਹੀ ਚੱਲਣਾ ਫਿਰਨਾ ਹੈ ਹੀ ਨਹੀ ਲੋਕਾਂ ਦਾ।
ਬਿਲਕੁਲ ਜੀ, ਬਿਲਕੁਲ ਹੁਣ ਤੁਸੀਂ ਦੇਖ ਹੋ ਵਗੈਰਾ ਪੇੜ ਵਗੈਰਾ ਪਹਿਲੇ ਕਿੰਨੇ ਹੁੰਦੇ ਸੀ ਹਨਾ। ਤਾਂ ਵੀ ਪੋਲਿਊਸ਼ਨ ਕਰਦੇ ਪੇੜ ਨ ਹੈ। ਕੋਈ ਗਮਲੇ ਗੁਮਲੇ ਕਿਸੇ ਨੇ ਲਾਏ, ਕਿਸੇ ਨੇ ਆਪਣੇ ਘਰ ਲਾਏ ਦੇ ਹੀ ਨੀ ਐ। ਅੱਜ ਕੱਲ ਪਾਰਕ ਵੀ ਨੀ ਐ।
ਪਾਰਕ ਝ ਹੈਗੇ ਨੇ, ਪਰ ਓਹੀ ਹੈ। ਬੱਸ ਉ ਓਹੀ ਵਿਰਲੇ-ਵਿਰਲੇ ਜੋ ਪਹਿਲੇ ਤਾਂ ਲੱਗਿਆ ਲੱਗਿਆ, ਇਹ ਐ ਹੋਣਾ ਚਈਦਾ ਐ। ਇਹ ਸਰਕਾਰ ਐਹ ਬੋਲਦੇ ਹ ਕਿ ਬੰਦੇ ਨੂੰ, ਬਈ ਆਪਣੇ ਘਰ ਦੇ ਬਾਹਰ ਇੱਕ ਪੇੜ ਲਗਾਓ। ਪਾਰਕ ਵਿੱਚ ਜਾ ਰਹੇ ਹੋ, ਤੇ ਇੱਕ ਛੋਟਾ ਜਿਹਾ ਪੇੜ ਲਗਾ ਕੇ ਆਓ।
ਬਿਲਕੁਲ ਜੀ!
ਸੁਣਨਗੇ ਕੁੱਛ ਅਮਲ ਕਰਨਗੇ, ਕੁੱਛ ਨਹੀਂ ਕਰਨਗੇ, ਕੋਈ ਗੱਲ ਨਹੀਂ। ਜੋ ਅਮਲ ਕਰਨਗੇ, ਉਹਨਾਂ ਦਾ ਤੇ ਚਲੋ ਭਲਾ ਹੋਏਗਾ‌। ਤੁਸੀਂ ਲਗਾਓਗੇ, ਤੁਹਾਡਾ ਵੀ ਭਲਾ ਹੈ। ਦੂਜਿਆਂ ਦਾ ਵੀ ਭਲਾ ਹੈ। ਕਿੰਨਾ ਫੁੱਲ ਮਿਲੇਗਾ।
ਦੇਖੋ, ਸਾਡੇ ਘਰ ਦੇ ਨਾ ਇੱਕ ਘੰਟੇ ਕ ਦੂਰ ਤੇ ਪਾਰਕ ਹੈਗਾਯਾ। ਉਹ, ਮੈਂ ਜਦੋਂ ਮਾਰਕੀਟ ਜਾਂਦੀ ਆ ਨਾ, ਮੇਰੇ ਬੇ ਛੋਟੀ ਹੈ, ਤੇ ਮੈ ਕਿਹਾ ਚਲ ਥੋੜਾ ਜਾ ਬਹਿ ਜਾਣੇ ਆ ਆਪਾਂ ਇੱਥੇ ਬਹਿ ਕੇ ਖਾ-ਪੀ ਲੈਂਣੇ ਆ। ਉਹ ਇੰਨਾ ਗੰਦਾ ਪਾਰਕ ਐ। ਗਿਆ, ਮਤਲਬ ਲੋਕਾਂ ਨੇ ਇਵੇਂ ਖਾ-ਖਾ ਕੇ ਰੈਪਰ ਸੁੱਟੇ ਦੇ ਐਨਾ ਕੁੱਛ ਕਹਿਣ ਦੀ ਹੱਦ ਓਸ ਨਾਲ ਇਧੀਆਂ ਮੱਖੀਆਂ, ਮੱਛਰ ਹੋ ਜਾਂਦੇ ਤੇ ਫੇਰ ਬੱਚਾ ਕੀ ਖਾਵੇ ਉੱਥੇ ਬਹਿ ਕੇ ਗੰਦਗੀ ਦੇ ਵਿੱਚ
ਇਹ ਤੇ ਨਾ ਆਈ ਤੇ ਐ। ਪਾਰਕਾਂ ਚ, ਵੀ ਲੋਕਾਂ ਨੇ ਗੰਦਗੀ ਮਚਾ ਰੱਖੀ ਐ। ਅੱਜਕੱਲ ਇੰਨਾ ਗੰਦ ਪਾਉਦੇਂ ਐ। ਪੁੱਛੋ ਹੀ ਨਾ। ਕਾਰਬਾਰ ਇੱਕੋ ਹੀ ਹਾਲ ਕੀਤਾ ਹੈ। ਕਮ ਸੇ ਕਮ ਪਾਰਕ ਨੂੰ ਸਾਫ਼ ਸੁਥਰਾ ਰਹਿਣ ਦੋ। ਬੰਦਾ ਤੋਂ ਆਪ ਬਿਮਾਰੀਆਂ ਪੁਕਾਣ ਆਉਦਾਂ। ਥੋੜਾ, ਓ ਨੂੰ ਤਾਂ ਸਾਫ਼ ਸੁਥਰਾ ਰਹਿਣ ਦੋ। ਹੈ ਹੀ ਨੀ ਨਾ। ਸਮਝ ਨੀ ਨਾ ਕਿਸੇ ਨੂੰ, ਹਾਈਜੈਨਿਕ ਤਾਂ ਹੈ। ਹੀ ਨੀ ਕਿਸੇ ਨੂੰ।
ਤਾਂ ਆਪਣੀ ਹੀ ਸਿਹਤ ਠੀਕ ਰਹੇਗੀ।
ਬਿਲਕੁੱਲ ਹੁਣ ਤੁਸੀਂ ਦੇਖੋ ਨਾ ਪਿੰਡਾਂ ਵਿੱਚ ਕਿੰਨੇ ਪੇੜ ਹੁੰਦੇ ਆ, ਕਿੰਨੇ ਪੇੜ ਪੌਦੇ ਹੁੰਦੇ ਆ। ਹਰਿਆਲ ਹੁੰਦੀ ਹੈ। ਪੋਲਿਊਸ਼ਨ ਕਿੰਨਾ ਘੱਟ ਹੁੰਦਾ ਏ। ਲੋਂਕੀ ਵੀ ਘੱਟ ਬਿਮਾਰ ਪੈਦੇਂ ਐ।
ਉੱਥੇ ਠੀਕ ਹੈ। ਯਾਰ ਉੱਥੇ, ਉੱਥੇ ਸ। ਸਹੀ ਹੈ। ਚੁੱਲਿਆ ਤੇ ਖਾਣਾ ਬਣਨਾ ਓ ਵੀ ਵਧੀਆ ਏ। ਗੈਸ ਵੀ ਤੇ ਇਸ ਤਰ੍ਹਾਂ ਦਾ ਹੀ ਹੈ। ਗਲਤ ਚੀਜ਼ ਹੀ ਜੋ ਅੰਦਰ ਜਾ ਰਹੀ ਸਾਡੇ।
ਬਿਲਕੁੱਲ ਬਿਲਕੁੱਲ ਹੁਣ ਪਿੱਛਲੇ ਤੋ ਕੁੱਛ ਟਾਈਮ ਪਹਿਲੇ ਸਰਕਾਰ ਨੇ ਕਿਹਾ ਸੀ। ਕਿ ਪਲਾਸਟਿਕ ਦੀ ਪੰਨੀਆਂ ਬੰਦ ਕਰ ਦੋ ਲੋਕਾਂ ਨੇ ਕੀਤੀਆਂ ਕ ਮਹੀਨਾ ਵੀ ਨਹੀਂ ਕੀਤੀਆ ਫੇਰ ਉਹੀ ਰਟੂਰ ਤੇ ਆ ਗਏ।
ਅਰੇ ਕੋਈ ਨੀ ਕਰਦਾ ਕੋਈ ਨੀ ਕਰਦਾ ਸਰਕਾਰ ਤੇ ਬਹੁਤ ਕੁਝ ਕਹਿੰਦੀ ਹੈ। ਅਮਲ ਕਰਨ ਨੂੰ ਥੋੜੇ ਦਿਨ ਅਮਲ ਹੁੰਦਾ ਫੇਰ ਉਹੀ ਹਾਲ ਹੋ ਜਾਂਦਾ ਐ।
ਜ ਅਸੀਂ ੈਲਾ ਕਿਉਂ ਫੜੀਏੱਪੜਿਆਂ ਨੂੰ ਸ਼ਰਮ ਆਉਂਦੀ ਹੈ ਤੇ ਪੰਨੀ
ਅ ਇਹੀ ਤਾਂ ਸਾਰੀ ਗੱਲ ਹੈ ਇਹੀ ਸਾਰੀ ਚੀਜ਼ਾਂ ਤੇ ਅਮਲ ਕਰ ਲਏ ਨਾ ਇਨਸਾਨ ਕਿੱਥਤੇ ਦਾ ਕਿੱਥੇ ਪਹੁੰਚ ਜਾਵੇ
ਹਾਂਜੀ ਹਾਂਜੀ ਸਣੇ ਤੁਹਾਡੀ ਬਿਮਾਰ ਹੋ ਜਾਂਦੀ ਹੈ ਦੇਖੋ ਹੁਣ ਕੀ ਅੱਜ ਕੱਲ ਮ ਮੱਖੀ ਹੈ ਮੱਛਰ ਹੈ ਪੂਰੇ ਲੋਕਾਂ ਦੇ ਘਰ ਦੇ ਬਰ ਬ ਢੇਰੀਆਂ ਲੱਗੀ ਦੀਆਂ ਉਹ ਗੱਡੀ ਆਉਂਦੀ ਚੁੱਕਦੀ ਉਹ ਗੱਡੀ ਵੀ ਆਹੀ
ਆਪ ਹਾਂ ਬਸ ਬਸ ਬਸ ਔਰ ਅਗਰ ਸੋਚੋ ਅਗਰ ਉਹ ਨਾ ਆਏ ਅਗਰ ਸੋਚੋ ਗੱਡੀ ਵਾਲਾ ਨਾ ਆਏ ਤੇ ਕੀ ਹੋਵੇ ਸਾਡੇ ਕੁੜਿਆਂ ਦਾ
ਹੀ ਹੀ ਹੀ ਬਿਲਕੁਲ ਭਾਈ ਦੇਖੋ ਨਾ ਆਪਣੇ ਘਰ ਡਸਟਬਿਨ ਚ ਪਾਉਂਦੇ ਆ ਉਹੀ ਆਪਣੇ ਘਰ ਦੇ ਬਾਹਰ ਜਾ ਕੇ ਡਸਟਬਿਨ ਮੂਦਾ ਕਰ ਰਿਹਾ ਸਾਰਾ ਕੂੜਾ ਭੁੰਜੇ ੋਡੇ ਆਦੇ ਆ
ਸਾਡੇ ਤੇਵੇਂ ਮਤਲਬ ਕੂੜਿਆਂ ਦੇ ਐਵੇਂ ਢੇਰ ਬਣਾ ਰੱਖੇ ਜਗ੍ਹਾ ਜਗ੍ਹਾ ਜਗ੍ਹਾ ਜਗ੍ਹਾ ਦੇਖਦੇ ਹੀ ਨਹੀਂ ਉਥੇ ਹੀ ਹ ਉੱਥੇ ਤੁਸੀਂ ਲੰਘ ਕੇ ਜਾਣਾ ਉੱਥੇ ਤੁਸੀਂ ਰਹਿਣਾ ਉੱਥੇ ਬਿਮਾਰੀਆਂ ਖਾ ਰਹੇ ਉੱਥੇ ਸ ਉੱਥੇ ਮੱਛਰ ਮੱਕੀ ਸਭ ਭਿੰਨ ਭਨ ਆਉਣਗੀਆਂ ਉੱਥੇ ਤੁਸੀਂ ਰਹਿ ਰਹੇ ਹੋ
ਉਹ ਤਾਂ ਹੈ ਹੀ ਹੁਣ ਹੁਣ ਤੁਸੀਂ ਮੰਡੀ ਚ ਦੇਖ ਲਓ ਸਬਜ਼ੀ ਮੰਡੀ ਹਣ ਉੱਥੇ ਉਹ ਸਬਜ਼ੀ ਵਗੈਰਾ ਵੇਚਦੇ ਵੀ ਹੁੰਦੇ ਨੇ ਉੱਥੇ ਉਹਨਾਂ ਨੇ ਕੂੜਾ ਇੱਕ ਪਾਸੇ ਪਾਇਏਦਾ ਹੁੰਦਾ ਉੱਥੇ ਕਿੰਨਾ ਮੱਖੀ ਮੱਛਰ ਹੁੰਦਾ ਆ
ਫੇਿਰ ਉਹੀ ਹੈ ਤੁਸੀਂ ਤੁਸੀਂ ਪੋਲਿਊਸ਼ਨ ਦੀ ਗੱਲ ਕਰਦੇ ਹੋ ਫੇਿਰ ਉਹੀ ਚੀਜ਼ ਹੈ ਉਓਹੀ ਗੰਧ ਛੋੜ ਜਾਂਦੇ ਫੇਿਰ ਉਹਨੂੰ ਅ ਅੱਗ ਲਗਾ ਦਿੰਦੇ ਨੇ ਉਹ ਪੋਲਿਊਸ਼ਨ ਨਹੀਂੀ ਹੋ ਰਿਹਾ ਜੋ ਗੰਦ ਛੋੜ ਦੇਣਗੇ ਉਹਨੂੰ ਅੱਗ ਲਗਾ ਦੇਣਗੇ ਫਿਰ ਉਹਦਾ ਵੀ ਪੋਲਿਊਸ਼ਨ ਹੈ
ਹਾਂਜੀ ਹਾਂਜੀ ਬਹੁਤਦਾ ਪੋਲਿਊਸ਼ਨ ਹੈਗਾ ਕੁਛ ਹੈ ਹੀ ਨੀ ਗਮਲੇ ਗਮਲੇ
ਕੋਈ ਨਾ ਆਪਣੇ ਘਰਾਂ ਦੇ ਬਾਹਰ ਗਮਲੇ ਲਗਾ ਲੋ ਛੋਟੇ ਛੋਟੇ ਪੌਦੇ ਲਗਾ ਲੋ ਕੀ ਹੈ ਕੀ ਜਾਏ ਸਗੋਂ ਬੰਦਾ ਬਿਜੀ ਰਹਿੰਦਾ ਸਗੋਂ ਬੰਦਾ ਪੌਦਿਆਂ ਚ ਬਿਜੀ ਰਹਿੰਦਾ ਹੈ ਥੋੜੀ ਲਾਈਫ ਵੀ ਅੱਛੀ ਰਹਿੰਦੀ ਹੈ ਹ ਕਸੀਜਨ ਅਛੀ ਮਿਲਦੀ ਹੈ ਫਰੈਸ਼ ਏਅਰ ਮਿਲ ਹਾ ਸਭ ਕੁਛ ਹੈ
ਬਿਲਕੁਲ ਜੀ ਬਿਲਕੁਲ ਹਾਂਜੀ ਪਰ ਸਮਝਾਵੇ ਕੋਣ ਇਹਨਾਂ ਨੂੰ ਐਂ ਵੀ ਤੈਨੂੰ ਸਮਝਾਵਾਂਗੇ ਉਹ ਕ ਹੈਗਾ ਪਾਗਲ ਸਾਨੂੰ ਸਮਝ ਆਈ ਤੋਂ ਆਪਣੇ ਘਰ ਦੇ ਬਾਹਰ ਘਰ ਦੇ ਬਾਹਰ ਲਗਾਏ ਨੇ ਫਿਰ ਸਾਨੂੰ ਕੀ ਕਹਿ ਰਹੀ ਹੈ
ਅਸੀਂਥ ਕਿ ਅ ਅਜ ਚ ਸਮਝਾਉਣ ਦਾ ਵੀ ਤੇ ਹਾਲ ਨੀ ਹੈ ਨਾ ਕਿਸੇ ਨੂੰ ਕਹਿਣਗੇ ਤੁਸੀਂ ਅਮਲ ਕਰ ਲਓ ਤੁਸੀਂ ਤੇ ਲਾ ਲਓ ਸਹੀ ਹੈ ਨਾ ਅੱਜ ਕੱਲ ਕਿਸੇ ਨੂੰ ਨਹੀਂ ਆਉਂਦਾ ਹਾਲ ਨਹੀਂ ਹੈ
ਬਿਲਕੁਲ ਬਿਲਕੁਲ ਸਾਰੇ ਕਹਿੰਦੇ ਜੋ ਕਰਨੇ ਆਪਣੇ ਘਰ ਦੇ ਬਾਹਰ ਕੋਲ ਸਾਨੂੰ ਲੋੜ ਨੀ ਹੈ ਅਸ ਲਿੱਤੀਗਾ ਦੱਸਿਆ ਗੱਡੀ ਘੁੰਮਣ ਅਸ ਲਿੱਤੀ ਹੈ ਥੇ ਘੁੰਮਾਂਗੇ ਲੋਕੀ ਦੀਵੇਂ ਕਹਿੰਦੇ ਤੈਨੂੰ ਕਹ ਬਈ ਤੂੰ ਦੂਰ ਚਲਾ ਜਾਣਾ ਤੂੰ ਕੋਲ ਹੀਈ ਜਾਣਾ ਗੁਰਦੁਆਰੇ ਚੱਲਦਾ ਪੈਦਲ ਫਿਰ ਕੀ ਹੋ ਗਿਆ ਫਰੀ ਮੋਰਨਿੰਗ ਵੋਕ ਵੀ ਹੋ ਜਾਏਗੀ ਨਾਲੇ ਘੁੰਮ ਵੀ ਆਏਗਾ ਕਹੇਗਾ ਨਹੀਂ ਜੀ ਨਹੀਂ ਗੱਡੀ ਕੱਢਣੀ ਹੈ
ਹਮ ਸਹੀ ਕਹਿ ਰਹੇ ਔ। ਸਹੀ ਕਹਿ ਰ ਹਾਂਜੀ, ਹਾਂਜੀ। ਸਹੀ ਕਹਿ ਰਹੇ ਹੋ।
ਅਗ ਤੇ ਫਰਕ ਜਾ ਹੀ ਨੀ ਪਾਂਦਾ। ਹੁ ਸਾਡੇ ਘਰ ਦੇ ਕੋਲ ਪਾਰਕ ਹੈ ਨੀ ਐ। ਉਹ ਜਿਹੜੀ ਹੈ ਉਹ ਇੱਕ ਘੰਟੇ ਦਾ ਰਾਹ ਹੈ ਉੱਥੇ ਜਾਓ ਤੇ ਕਰਦੀ ਦਾ ਕੰਧ।
ਤੇ ਜੋ ਤੁਹਾਡੇ ਘਰ ਦੇ ਕੋਲ ਐ। ਪਾਰਕ ਉਹਨਾਂ ਦਾ ਜੋ ਤੁਹਾਡਾ ਉੱਧਰ ਦਾ ਉਹ ਹੈ ਜੋ ਹੁੰਦੇ ਆ ਐਮ ਐਲ ਏ ਜੋ ਹੁੰਦੇ ਐ। ਉਹਨਾਂ ਨੂੰ ਅਗਰ ਬੋਲ ਕੇ ਸਫ਼ਾਈ ਕਰਵਾ ਦੋ ਤੇ ਉਹ ਸ ਸਫ਼ਾਈ ਨਹੀਂ ਕਰਵਾਣਗੇ ਜੋੇ ਉਹਨਾਂ ਨੂੰ ਸ਼ਿਕਾਇਤ ਕਰੋ ਤੇ ਤੁਸੀਂ।
ਸਾਡੇ ਘਰ ਦੇ ਕੋਲ ਨੀ ਹੈ ਨਾ ਸਾਡੇ ਘਰ ਤੋਂ ਇੱਕ ਘੰਟੇ ਦਾ ਰਾਹ ਏ ਪਾਰਕ।
ਅੱਛਾ, ਇੱਕ ਘੰਟੇ ਦਾ ਰਾਹ ਐ ਉਹ ਹੋ। ਫੇਰ ਤੇ ਦੂਰ ਈ ਐ।
ਮਾਰਕਿਟ ਜਾਈਏ ਤਾਂ ਹੀ ਜਾਂਨੀ ਹਾ, ਹਾਂਜੀ। ਤਾਂ ਵੀ ਦੇਖਦੇ ਹਾਂ ਹਾਂਏ ਇੰਨਾ ਗੰਦ ਹੈਗਾ ਹੁਣ ਕਿੱਥੇ ਕੁੱਛ ਬਹਿ ਕੇ ਖਾਈਏ। ਬੱਚਾ, ਬੱਚਾ ਕਹਿੰਦੇ ਮੰਮਾ ਮੈਂ ਬਹਿ ਕੇ ਖਾਣਾ ਪਾਣੀ ਪਾਣੀ ਬਹਿ ਕੇ ਪੀਣਾ। ਮੈਂ ਆਰਾਮ ਨਾਲ ਖਾਵਾਂਗਾ ਬੱਚੇ ਤਾਂ ਨਿੱਕੇ ਆਰਾਮ ਨਾਲ ਹੀ ਖਾਂਦੇ ਐ।
ਹੂੰ।
ਜਦੋਂ ਮੈਂ ਲੈ ਕੇ ਗਈ ਪਾਰਕ ਤੇ ਉਥੇ ਇਨਾ ਬੁਰਾ ਹਾਲ ਮੈਂ ਕਿਹਾ ਬੇਟੇ ਘਰ ਜਾ ਕੇ ਖਾਈ ਹੁਣ ਤੂੰ ਪੈਕ ਕਰਾ ਲੈਂਦੇ।
ਹੂੰ। ਐ ਤੇ ਹੈ।
ਹਾਂਜੀ, ਬਿਲਕੁਲ- ਬਿਲਕੁਲ। ਪੇਠ ਕਰਕੇ। ਹਾਂਜੀ। ਹੋਰ। ਹਾਂਜੀ, ਮੇਰੀ ਕੁੜੀ ਛੋਟੀ ਹੈਗੀ ਐ।
ਅੱਛਾ, ਇੱਕ ਅੱਛਾ ਇੱਕ ਹੀ ਬੇਟੀ ਹੈ ਆਪਦੀ ਹਾਂਜੀ, ਉਹੀ ਹੈ ਬੱਚਿਆਂ ਨੂੰ ਤਾਂ ਹੁੰਦਾ ਹੀ ਹੈ ਨਾ ਬਾਹਰ ਲੈ ਜਾਓ। ਮੰਮਾ ਖੇਲਣਾ, ਝੂਲਾ, ਖਾਣਾ, ਫਰੈਸ਼ ਏਅਰ ਚਾਹੀਦੀ ਐ ਬੱਚ ਚਲੋ।
ਹੁਣੇ ਤੇ ਮੈ ਏਨੂੰ ਸਕੂਲ ਪਾਇਆ ਤੇ ਹੁਣ ਹੁਣੇ ਥੋੜੇ ਵੀਰ ਚਲੋ ਇਹ ਹੁੰਦਾ ਨਾ ਬੱਚੇ ਜਦੋਂ ਘਰ ਬ ਬਹਿ ਕੇ ਬਣਦਾ ਨਾ ਘੁੰਨਾ ਬਣ ਜਾਂਦਾ ਬੱਚਾ ਵੀ। ਥੋੜਾ ਬਾਹਰ ਕੱਢੀਏ ਥੋੜੀ ਹਵਾ ਹੁਵਾ ਦਵਾਈ ਉਹਨੂੰ ਬਾਹਰ ਦਾ ਮਾਹੌਲ ਦਿਖਾਈਏ ਬੱਚਿਆਂ ਨਾਲ ਗੱਲਾਂ ਕਰਾਈਏ।
ਹਾਂਜੀ, ਹਾਂਜੀ। ਚਲੋ ਠੀਕ ਹੈ ਤਾਡੇ ਨਾਲ ਗੱਲ ਕਰ ਬੜਾ ਚੰਗਾ ਲੱਗਾ। ਮੈਂ ਤੁਹਾਨੂੰ ਫੇਰ ਕਰਾਂਗੀ ਗੱਲ। ਓਕੇ ਜੀ। ਸਤਿ ਸ੍ਰੀ ਅਕਾਲ।
ਹਾਂਜੀ, ਹਾਂਜੀ।
ਹਾਂਜੀ, ਸਤਿ ਸ਼੍ਰੀ ਅਕਾਲ।